ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹੋਰ, ਠੀਕ ਓਂ?
ਹਾਂਜੀ, ਹਾਂਜੀ ਵਧਿਆ ਜੀ। ਤੁਸੀਂ, ਸੁਣਾਓ ਜੀ?
ਵਧੀਆ- ਵਧੀਆ ਹੋਰ, ਕੀ ਕਰਦੇ ਸੀਗੇ?
ਬਸ ਬੈਠੇ ਸੀ, ਹੁਣੇ ਫ੍ਰੀ, ਹੋਇਆ ਜੀ, ਹੋ ਗਿਆ ਗ ਲੰਚ- ਲੁੰਚ ਹੋ ਗਿਆ, ਸਾਰਾ।
ਹਾਂਜੀ-ਹਾਂਜੀ, ਲੰਚ ਤਾ ਹੋ ਗਿਆ।
ਅੱਛਾ ਜੀ।
ਹਾਂਜੀ, ਹੋਰ ਸਭ ਵਧੀਆ, ਬਸ ਅੱਜ ਆਪਾਂ ਟਾਈਮ ਮੈਨੇਜਮੈਂਟ ਦੇ ਉੱਤੇ ਗੱਲ ਕਰਦੇ ਆ।
ਹਾਂਜੀ।
ਹਾਂਜੀ, ਤੇ ਹੁਣ ਤੁਸੀਂ ਦੇਖਲੋ, ਜਿੱਦਾਂ ਅਗਰ ਆਪਾਂ ਕੰਮ ਤੋਂ ਪਹਿਲਾਂ, ਆਪਣੀ ਪਲੈਨਿੰਗ ਕਰਨਾ ਸ਼ੁਰੂ ਕਰਦੀ ਆ, ਮਤਲਬ ਪਲੈਨ ਕਰਕੇ ਅਗਰ ਕੰਮ ਕਰੀਏ ਤੇ, ਸਾਡਾ ਕੰਮ ਜਿਆਦਾ ਤੋਂ ਜ਼ਿਆਦਾ ਹੋ ਸਕਦੇ, ਕਿਉਂਕਿ ਅਗਰ, ਬਿੱਲਾਂ ਖ ਕੋਈ ਵੀ ਕੰਮ ਕਰਾਂਗੇ।
ਹਾਂਜੀ।
ਤੇ, ਫਿਰ ਉਹਦੇ ਨਾਲ ਮਤਲਬ, ਜ਼ਾਦਾ ਟਾਈਮ ਲੱਗ ਸਕਦੇ।
ਉਹ ਤਾਂ, ਹੈ ਹੀ ਏ, ਮਤਲਬ ਹਰ- ਹਰ ਕੰਮ ਵਾਸਤੇ ਨਾ, ਥੋੜਾ ਜਾ ਟਾਈਮ ਫਿਕਸ ਕੀਤਾ ਹੋਣਾ ਚਾਹੀਦਾ। ਤੇ, ਵਧੀਆ ਕੰਮ ਹੁੰਦਾ ਤੇ, ਤਰੀਕੇ ਨਾਲ ਕੰਮ ਹੁੰਦਾ।
ਹਾਂਜੀ-ਹਾਂਜੀ-ਹਾਂਜੀ।
ਸਗੋਂ ਟਾਈਮ ਦੀ ਬੱਚਤ ਹੁੰਦੀ ਨਾ, ਉਹੀ ਟਾਈਮ ਕਿਤੇ ਹੋਰ ਕੰਮ ਆਂਦਾ ਵੇ।
ਹਾਂਜੀ। ਤੇ, ਜਦੋਂ ਕੰਮ ਜਲਦਬਾਜ਼ੀ ਵਿੱਚ ਨਈ ਕੀਤਾ ਜਾਂਦਾ, ਮਤਲਬ ਉਸ ਵਿੱਚ ਗ਼ਲਤੀਆਂ ਦੀ, ਮਤਲਬ ਜਿਹੜੀ ਅ ਗੁੰਜਾਇਸ਼ ਹੋ ਜਾਂਦੀ ਏ, ਉਹ ਘੱਟ ਜਾਂਦੀ ਏ।
ਵੱ ਜਾਂਦੀਆਂ ਹੈ, ਗਲਤੀਆਂ ਵੱਧ ਜਾਂਦੀਆਂ ਅਗਰ
ਜਲਦਬਾਜ਼ੀ 'ਚ ਕੰਮ ਕਰੀਏ ਆਪਾ
ਹਾਂਜੀ-ਹਾਂਜੀ।
ਹਾਂਜੀ-ਹਾਂਜੀ-ਹਾਂਜੀ, ਮਤਲਬ, ਹਰ ਕੰਮ ਤੁਹਾਨੂੰ, ਡਿਸੀਪਲੀਨ ਰਹਿਣਾ ਚਾਹੀਦਾ ਕਿ, ਸਾਡਾ ਇਹ ਕੰਮ ਇਹ ਟਾਈਮ ਤੇ ਪੂਰਾ ਹੋ ਜਾਣਾ ਚਾਹੀਦਾ।
ਬੰਦਾ ਜ਼ਿਆਦਾ ਪਰੇਸ਼ਾਨ ਨਹੀ ਹੁੰਦਾ ਨਾ, ਟਾਈਮ ਨਾਲ ਕੰਮ ਕਰੇਗਾ ਨਾ ਕੋਈ ਵੀ, ਅਗਰ ਟਾਈਮ ਦੇ ਮੁਤਾਬਿਕ ਕੰਮ ਕਰੇਗਾ ਕੁਛ ਵੀ ਕਰ ਰਿਹਾ, ਮਤਲਬ ਬੰਦਾ।
ਟਾਈਮ ਦੇ ਹਿਸਾਬ ਨਾਲ ਮਤਲਬ, ਟਾਈਮ ਨੋਟ ਕਰਕੇ ਕੰਮ ਕਰ ਰਿਹਾ ਤੇ, ਉਹਨੂੰ ਜਿਆਦਾ ਫਰਕ ਵੀ ਨ ਪੈਂਦਾ ਨਾ।
ਹਾਂਜੀ-ਹਾਂਜੀ, ਦੇਖੋ, ਜੇ ਅਗਰ ਆਪਾਂ ਆਪਣੇ ਜੀਵਨ ਯਾ ਕਰੀਅਰ'ਚ ਕੁਛ ਕਰਨਾ ਚਾਹਨੇ ਹਾਂ ਨਾ, ਤੇ ਸਾਨੂੰ ਟਾਈਮ ਦੇ ਪਾਬੰਦ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਏ।
ਹਾਂ, ਸਹੀ ਗੱਲ ਆ ਜੀ।
ਹਾਂ, ਤੇ ਸਾਨੂੰ ਕੰਮ ਜਿਹੜਾ ਹੈ ਟਾਲਣਾ ਨੀ ਚਾਹੀਦਾ। ਇਹ ਨੀ ਕਿ ਬਈ, ਸਾਨੂੰ ਕੱਲ ਕਰਨਾ ਸੀ ਆਪਾਂ
ਟਾਈਮ ਦੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਨਾ, ਜੋ ਵੀ ਹੈਗਾ।
ਹਾਂਜੀ ਹਾਂ ਸਮੇਂ ਦੇ ਅਨੁਸਾਰ, ਸਾਨੂੰ ਸ਼ਡਿਊਲ ਬਣਾਉਣਾ ਚਾਹੀਦਾ ਆਪਣਾ ਤੇ ਮਤਲਬ ਸਾਡੀ ਜਿਹੜੀ ਕੰਮ ਟਾਲਣ ਦੀ ਆਦਤ, ਜਿਹੜਾ ਆਲਸਪਣ ਹੁੰਦਾ ਔ, ਬਹੁਤ ਜਾਦਾ ਬੁਰੀ ਚੀਜ਼ ਏ, ਜਿਹਦੇ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ ਅੱਗੇ ਜਾ ਕੇ
ਹਾਂ ਸਹੀ ਗੱਲ ਹੈ ਜੀ
ਹਾਂਜੀ, ਤੇ ਜਦੋਂ ਸਾਡੇ ਸਾਰੇ ਸਿਰ ਤੇ ਹੁੰਦੇ ਨੇ ਕੰਮ ਹਨਾ ਤੇ ਉਹਦੇ ਨਾਲ ਸਾਡਾ ਮਾਨਸਿਕ ਬਹੁਤ ਜ਼ਾਂਦਾ ਹੋ ਜ਼ਾਦਾ ਹੈ, ਤੇ ਅਗਰ ਆਪਾਂ ਉਹੀ ਆਖਰੀ ਮਿੰਟ ਤੇ ਮਤਲਬ, ਜੇ ਅਗਰ ਆਪਾਂ ਪਹਲੇ ਈ ਪਲੇਨਿੰਗ ਕਰ ਲਵਾਂਗੇ ਤੇ ਉਹ ਚੀਜ਼ ਸਾਡੇ ਮਤਲਬ ਮਾਨਸਿਕ ਅਹ ਬੋਝ ਨੂੰ ਖ ਖੱਟ ਕਰਦੀ ਹੈ, ਚਿੰਤਾ ਖਤਮ ਕਰਦੀ ਹੈ ਹਾਂਜੀ। ਔਰ ਜਿਹੜਾ ਸਾਡਾ ਕਨਫੀਡੈਂਸ ਹੈ। ਉਹ ਵੀ ਸਾਡਾ ਆਤਮ ਵਿਸ਼ਵਾਸ ਜਿਹਨੂੰ ਕਹਿੰਦੇ ਨੇ ਉਹ ਵੀ ਅਹ ਇਹਦੇ ਨਾਲ ਵੱਧਦਾ ਹੈ।
ਹਾਂ ਅਗਰ ਸਹੀ ਗੱਲ ਹੈ, ਅਗਰ ਆਪਾਂ ਟਾਈਮ। ਨੂੰ ਬਈ ਆਦਤ ਪਾ, ਪਾ ਕੇ ਵੰਡ ਕੇ ਮਤਲਬ ਇੱਕ ਘੰਟਾ ਇਹ ਕਰਨਾ ਇੱਕ ਘੰਟਾ ਇਹ ਕਰਨਾ ਨਾ। ਓਦਾਂ ਕੰਮ ਕਰਾਂਗੇ, ਤੇ ਕੰਮ ਵੀ ਜ਼ਿਆਦਾ ਹੋ ਜਾਏਗਾ ਤੇ ਟਾਈਮ ਵੀ ਬਚੇਗਾ।
ਹਾਂਜੀ, ਹਾਂਜੀ, ਹਾਂਜੀ,
ਬੰਦੇ ਨੂੰ ਸਟਰੈਸ ਵੀ ਨਹੀਂ ਹੋਏਗਾ, ਜ਼ਿਆਦਾ ਮਤਲਬ ਥੋੜ੍ਹਾ ਉਹ ਰਹੇਗਾ ਠੀਕ ਹੈ ਨਾ।
ਹਾਂਜੀ ਤੇ ਅਗਰ ਸਾਨੂੰ ਪਤਾ ਹੋਏਗਾ, ਕਿ ਆਪਾਂ ਇਸ ਟਾਈਮ ਤੇ ਇਸ ਕੰਮ ਨੂੰ ਕਰਨਾ। ਤੇ ਸਾਡੇ ਦਿਮਾਗ ਨੂੰ ਵੀ ਸ਼ਾਂਤ ਰੱਖਦਾ।
ਹਾਂ ਫੋਕਸ ਰਹਿੰਦਾ ਨਾ ਬੰਦੇ ਦਾ ਬਈ ਇੰਨੇ ਟਾਈਮ ਤੇ ਇਹ ਕੰਮ ਕਰਨਾ ਹੈਗਾ, ਬੰਦੇ ਦਾ ਫੋਕਸ ਰਹਿੰਦਾ ਉਸ ਕੰਮ ਤੇ। ਉੇ ਟਾਈਮ ਚ ਉਹ ਕੰਮ ਨਾ ਮਿਟਵਾ ਸਕਦੇ ਆ।
ਔਰ ਫਾਲਤੂ ਦੀ ਭੱਜ ਦੌੜ ਜਿਹੜੀ ਹੈ, ਉਹ ਬਚਦੀ ਏ।
ਹਾਂਜੀ, ਹਾਂਜੀ, ਹਾਂਜੀ, ਸਹੀ ਗੱਲ ਹੈ ਜੀ।
ਹਾਂਜੀ, ਅਗਰ ਆਪਾਂ ਸਹੀ ਦਿਸ਼ਾ ਵਿੱਚ ਕੰਮ ਕਰਾਂਗੇ ਹਾਂਜੀ, ਹਾਂਜੀ, ਹਾਂਜੀ। ਤੇ ਉਹਦੇ ਨਾਲ ਸ਼ਾਰੀਰਿਕ ਔਰ ਮਾਨਸਿਕ ਊਰਜਾ ਦੋਨੋ ਹੀ ਫਾਲਤੂ ਦੀ ਬਚਾਈ ਜਾ ਸਕਦੀ ਹੈ।
ਸਹੀ ਗੱਲ ਹੈ, ਜੀ ਬਿਲਕੁਲ ਸਹੀ ਗੱਲ ਹੈ, ਹਾਂ ਟਾਈਮ ਟੇਬਲ ਬਣਾ ਕੇ ਕੰਮ ਕਰਨਾ ਚਾਹੀਦਾ। ਕੋਈ ਵੀ ਕੰਮ ਕਰੇ, ਉਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਨਾ।
ਹਾਂਜੀ, ਦੇਖੋ ਕਿੰਨੀ ਸਕਸੈਸ ਮਿਲਦੀ ਹੈ, ਜਿਹੜਾ ਬੰਦਾ ਆਪਣੇ ਕੰਮ ਨੂੰ ਲੈ ਕੇ ਡਿਸਪਲਿਨ ਰਹਿੰਦਾ ਜਾਂ ਫਿਰ ਆਪ ਲਾਈਫ ਵੀ ਸਾਨੂੰ ਡਿਸਪਲਿਨ ਲੇਣਾ ਚਹੀ ਚਾਹੀਦਾ, ਇਹ ਨਹੀਂ
ਬਿਲਕੁਲ ਡਿਸਿਪਲਿਨ ਜ਼ਰੂਰੀ ਹੈਗਾ, ਹਰ ਚੀਜ਼ ਡਿਸਪਲਨ ਜ਼ਰੂਰੀ ਹੈਗਾ।
ਹਾਂਜੀ, ਇਹ ਨਹੀਂ ਸਾਡਾ ਆਪਾਂ ਕੰਮ 'ਚ ਹੀ ਆਪਣਾ ਡਿਸਪਲਿਨ ਰਹੀਏ ਇਹ ਨਹੀਂ। ਸਾਡੀ ਪਰਸਨਲ ਗਰੋਥ ਨੂੰ ਵੀ ਮੈਟਰ ਚੀਜ਼ ਕਰਦੀ ਹੈ, ਐ ਵਾਲੀ ਕਿ ਸਾਨੂੰ ਆਪਣੇ ਮਤਲਬ ਪਰਸਨਲ ਜੀਵਨ ਚ ਵੀ ਡਿਸਿਪਲਿਨ ਲਿਆਉਣਾ ਬਹੁਤ ਜਰੂਰੀ।
ਹਾਂਜੀ,
ਹਾਂਜੀ, ਤੇ ਇਹਦੇ ਨਾਲ ਸਾਡੀ ਜਿਹੜੀ ਰੈਪੂਟੇਸ਼ਨ ਹੈ, ਤੁਸੀਂ ਦੇਖੋ ਅਗਰ ਆਪਾਂ ਕਿੱਧਰੇ ਸਹੀ ਟਾਈਮ। ਜਾਵਾਂਗੇ ਜੇ ਅਗਰ ਕਿਸੇ ਦੇ ਘਰ ਕੀਰਤਨ ਵੀ ਹੈ, ਤੁਸੀਂ ਮੰਨ ਲਓ ਅਗਰ ਇੱਕ ਇਨਫੋਰਮਲ ਚੀਜ਼ ਹੈਗੀ। ਤਾਂ ਅਗਰ ਆਪਾਂ ਉੱਧਰ ਵੀ ਜਾਵਾਂਗੇ, ਤਾਂ ਉਹ ਕਿੰਨਾ ਉਹ ਕਰਦੇ ਨੇ ਕਿ ਹਾਂ ਕਿ ਬਈ ਤੁਸੀਂ ਟਾਈਮ ਨਾਲ ਆ ਗਏ, ਜਾਂ ਕੁਛ ਵੀਏ ਤੇ ਸਾਡੀ ਰੈਪੂਟੇਸ਼ਨ ਵੀ ਉਹ ਚੀਜ਼ ਗੁਡਵਿਲ ਵੀ ਬਹੁਤ ਜ਼ਿਆਦਾ ਵੱਧਦੀ ਹੈ। ਹਾਂਜੀ, ਔਰ ਜਿਹੜਾ ਮਤਲਬ ਆਪਾਂ ਅ ਸੋਚ ਸਮਝ ਕਿ ਸਾਨੂੰ ਫੈਸਲੇ ਲੈਣੇ ਚਾਹੀਦੇ ਅਗਰਾਂ ਇਦਾਂ ਹੀ ਜਲਦਬਜੀ 'ਚ ਫੈਸਲੇ ਲੈਂਦੇ ਰਹਾਂਗੇ ਤਾਂ ਸਾਡਾ
ਹਾਂ ਮਤਲਬ ਜਿਹੜਾ ਬਿਨਾਂ ਸੋਚ ਸਮਝੇ ਕੰਮ ਕਰੋ, ਉਹਨੂੰ ਮੰਨ ਲਓ ਅੱਧੇੰ ਘੰਟੇ ਦਾ ਕੰਮ ਉਹਨੂੰ ਤਾਂ ਵੀ ਤੁਸੀਂ ਡੇਢ ਘੰਟੇ ਚ ਕੰਪਲੀਟੋੰਟੇ ਵੀ ਲਗ ਸਕਦੇ ਢਾਈ ਘੰਟ ਵੀ ਲੱਗਦੇ ਨੇ। ਅਗਰ ਉਹੀਓ ਤੁਸੀਂ ਟੈਮ ਦੇ ਹਿਸਾਬ ਨਾਲ ਕੰਮ ਕਰੋਗੇ, ਕਿੰਨੇ ਟੈਮ ਕੰਮ ਖਤਮ ਕਰਨਾ ਆਰਾਮ ਨਾਲ ਬਿਲਕੁਲ ਟੈਸਟ ਫਰੀ ਹੋਕੇ ਕੰਮ ਜਲਦੀ ਤੋਂ ਜਲਦੀ ਹੁੰਦਾ।
ਉਹੀ ਨਾ ਆਪਾਂ ਸਹੀ ਮਤਲਬ ਫੈਸਲੇ ਲੈ ਸਕਦੇ ਹਾਂ, ਵੀ ਅਗਰ ਆਪਾਂ ਸ਼ਾਂਤੀ ਨਾਲ ਕੰਮ ਕਰੀਏ, ਤੇ ਇੱਕ ਹੋਰ ਚੀਜ਼ ਕਿ ਅਗਰ ਜਿਹੜਾ ਸਾਡਾ ਸਮਾਂ ਬਚੇਗਾ। ਉਹਦੇ ਚ ਆਪਾਂ ਕੀ ਕਰਾਂਗੇ, ਆਪਾਂ ਨਿਊ ਸਕਿੱਲ ਸਿੱਖ ਸਕਦੇ ਹਾਂ, ਆਪਾਂ ਕੁਛ ਹੋਰ ਨਵੀ ਚੀਜ਼ਾਂ ਸਿੱਖ ਸਕ
ਸਹੀ ਗੱਲ ਹੈ, ਜੀ ਨਵੀਂ ਨਵੀਂ ਚੀਜ਼ਾਂ ਹੁੰਦੀਆਂ ਨੇ।
ਹਾਂਜੀ ਹਾਂਜੀਾਂਜੀ ਮਤਲਬ ਸਾਡੇ ਇੱਕ ਮਤਲਬ ਜੀਵਨ ਚ ਅਨੁਸ਼ਾਸਨ ਦਾ ਬਹੁਤ ਜ਼ਿਆਦਾ ਮਹੱਤਵ ਹੈਗਾ
ਸਹੀ ਗੱਲ ਆ ਜੀ
ਹਾਂਜੀ ਮਤਲਬ ਜਿਹੜੀ ਸਾਡੀ ਵਰਕ ਲਾਈਫ ਉਹਨੂੰ ਮਤਲਬ ਬੈਲੇਂਸ ਚ ਲਿਆਣਾ ਇਹ ਚੀਜ਼ ਮਤਲਬ ਪੂਰਾ ਸਮਾਂ ਦੇ ਸਕੋ ਇੱਕ ਚੀਜ਼ ਨੂੰ ਤੁਸੀਂ ਵਰਖ ਨੂੰ ਤੇ ਉਹ ਚੀਜ਼ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ
ਹਾਂ ਟਾਈਮ ਬਚਾ ਅੱਜ ਕੱਲ੍ਹ ਤਾਂ ਸਾਰੇ ਚੀਜ਼ ਤਾਂ ਔਨਲਾਈਨ ਸਮਾਨ ਆ ਗਿਆ ਜੇ ਹੁਣ ਬਾਜ਼ਾਰ ਜਾਂਦਾ ਵਿੱਚ ਟਾਈਮ ਬਚਦਾ ਬੰਦੇ ਨੂੰ ਬਜ਼ਾਰ ਜਾਣਾ ਓਨਲਾਈਨ ਕੁਛ ਵੀ ਡਰ ਕੀਤਾ ਜੀ ਘਰ ਪਹੁੰਚ ਗਿਆ
ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਤੇ ਹੁਰ ਕ ਦੇਖੋ ਨਾ ਕਿ ਅੱਜ ਕੱਲ ਲੋਕੀ ਇੰਨਾ ਜ਼ਿਆਦਾ ਬਿਜ਼ੀ ਹੋ ਚੁੱਕੇ ਨੇ ਕਿ ਪਰਿਵਾਰ ਲਈ ਟਾਈਮ ਨੀ ਹੈਗਾ ਸਾਰਿਆਂ ਦੀ ਵਰਕ ਲਾਈਫ ਇੰਨੀ ਜ਼ਿਆਦਾ ਹੈ ਕੁ ਚੁਿਆ ਬੱਚ ਤੇ ਉਹੀ ਚੀਜ਼ ਤਰੀਕੇ ਨਾਲ ਕੰਮ ਕਰਾਂਗੇ ਜੇਕਰ ਆਪਾਂ ਸਹੀ ਤਰੀਕੇ ਨਾਲ ਕਰਾਂ
ਹਾਂ ਟੈਮ ਬਚੇਗਾ ਪਰਿਵਾਰ ਨੂੰ ਵੀ ਬੰਦਾ ਟਾਈਮ ਦੇ ਸਕਦਾ ਘਰਦਿਆਂ ਨੂੰ ਵੀ ਟਾਈਮ ਮਿਲੇਗਾ ਬੰਦਾ
ਹਾਂਜੀ ਹਾਂਜੀ ਹੁਣ ਜੇ ਅਗਰ ਆਪਾਂ ਇੱਕ ਚੀਜ਼ ਅਗਰ ਆਪਾਂ ਅੱਠ ਵਜੇ ਤੱਕ ਕਰ ਸਕਦੇ ਹਾਂ ਅਗਰ ਉਹੀ ਆਪ ਆਪਾਂ ਦਸ ਵਜੇ ਤੱਕ ਕਰਾਂਗੇ ਹਨਾ ਤੇ ਉਹਦੇ ਚ ਕੋਈ ਸਾਡਾੇਮਟ ਕੋਈ ਨੀਂਦ ਪੂਰੀ ਹੋਣੀ
ਉਸ ਚੀਜ਼ ਦਾ ਤੇ ਨੁਕਸਾਨ ਹੈਗਾ ਨਾ ਹਾਂਜੀ
ਹਾਂਜੀ ਅਗਰ ਕੋਈ ਕੰਮ ਵਿਗੜ ਵੀ ਜਾਂਦਾ ਤੇ ਅਗਰ ਉਹ ਸਾਡੇ ਕੋਲ ਹੋਰ ਸਮਾਂ ਹੋਏਗਾ ਤੇ ਉਸਨੂੰ ਆਪਾਂ ਸੁਧਾਰ ਵੀ ਸਕ
ਹਾਂਜੀ ਹਾਂਜੀ ਕਿਸੇ ਹੋਰ ਕੰਮ ਵਿੱਚ ਬੰਦਾ ਲਗਾ ਦਿੰਦਾ ਟਾਈਮ
ਹਾਂਜੀ ਹਾਂਜੀ ਹਾਂਜੀ
ਸਹੀ ਗੱਲ ਹੈ ਟਾਈਮ ਦੀ ਬੱਚਤ ਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਅੱਜ ਦੇ
ਹਾਂਜੀ ਹਾਂਜੀ ਹੁਣ ਤੁਸੀਂ ਇਹ ਦੇਖ ਲਓ ਕਿ ਆਪਾਂ ਫੋਨ ਚਲਾਉਂਦੇ ਹਾਂ ਅਗਰ ਆਪਾਂ ਰੀਲ ਸਕੋਲ ਗਾ ਰਹੇ ਹਾਂ ਜਾਂ ਫਿਰ ਯੂਟਿਊਬ ਦੇਖ ਰਹੇ ਹਾਂ ਤੇ ਸਾਡੇ ਦੋ ਦੋ ਤਿੰਨ ਤਿੰਨ ਘੰਟੇ ਸਾਨੂੰ ਪਤਾ ਹੀ ਨੀ ਲੱਗਦੇ ਕਿੱਧਰ
ਪਤਾ ਨੀ ਲੱਗਦਾ ਬੰਦਾ ਫੋਨ ਚਲਾਉਣ ਬੈਠ ਕੇ ਨਾ ਮਲ ਫੋਨ ਚਲਾਉਦਾ ਚਲਾਂਦਾ ਫ ਦੋ ਵੱਜ ਕੇ ਕ ਚਾਰ ਵਜ ਕੇ ਪਤਾ ਨੀ ਲੱਗਦਾ
ਹਾਂਜੀ ਉਹੀ ਤਾਂ ਗੱਲ ਹੈ ਕਿ ਬੰਦਾ ਇਹਂ ਨੀ ਦੇਖਦਾ ਹੈਗਾ ਕਿ ਆਪਾਂ ਫੋਨ ਕਰੱਡਦੀਏ ਕਿ ਬਈ ਆਪਾਂ ਕੰਮ ਕਰ ਲਈਏ ਜਾਂ ਕੁੱਛ ਵੀ ਤੇ ਇਹਦੇ ਨਾਲ ਸਾਡਾ ਟਾਈਮ ਵੀ ਸੀਗਾ ਤੇ ਆਪਾਂ ਆਪਣੇ ਪਰਿਵਾਰ ਬੱਚਿਆਂ ਨੂੰ ਤੇ ਮਤਲਬ ਬਹੁਤ ਚੀਜ਼ਾਂ ਚ ਟਾਈਮ ਆਪਣਾ ਅ ਮਤਲਬ ਯੂਜ ਕਰ ਸਕਦੇ ਹ
ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ
ਹਾਂਜੀ ਅਗਰ ਸਾਡੇ ਕੰਮਾਂ ਦਾ ਸਮਾਂ ਤੈਅ ਹੋ ਜੇ ਤੇ ਇੱਧਰ ਉਧਰਨਾ ਭਟਕਣਾ ਖਤਮ ਹੋ ਜਾਏ।
ਬਿਲਕੁਲ। ਸਹੀ ਗੱਲ ਹੈ ਉ ਤਾ ਟਾਈਮ ਟੇਬਲ ਬਣਾ ਲਿੱਤਾ ਜਾਏ ਨਾ ਇੱਕ ਬੰਦਾ ਇਸ ਦਿਨ ਇਸ ਟਾਈਮ ਤੱਕ ਇਹ ਕੰਮ ਕਰਨਾ ਉਸ ਤੋਂ ਬਾਅਦ ਇਸ। ਟਾਈਮ ਤੱਕ ਇਹ ਕੰਮ ਕਰਨਾ ਹੈ। ਫਿਰ ਬੰਦੇ ਦਾ ਟਾਈਮ ਵੀ ਬਚਦਾਵੇ ਔਰ ਧਿਆਨ ਵੀ ਓਦਰ ਹੀ ਰਹਿੰਦਾ ਨਾ ਹੁਣ ਬੰਦੇ ਦਾ ਕੁਛ ਟਾਈਮ। ਟੇਬਲ ਹੀ ਨਹੀਂ ਹੈਗਾ ਬੰਦਾ ਲੱਗਿਆ ਹੋਇਆ ਬਸ ਕਰੀ ਜਾ ਰਿਹਾ, ਕਰੀ ਜਾ ਰਿਹਾ, ਕਰੀ ਜਾ ਰਿਹਾ ਦੋ ਤੋਂ ਬਾਅਦ ਚਾਰ ਵਜੇ। ਕਦ ਛੇ ਵਜ ਗਏ ਪਤਾ ਨੀ ਲੱਗਦਾ।
ਹਾਂਜੀ-ਹਾਂਜੀ ਹੁਣ ਜਿਦਾਂ ਗਵਰਮੈਂਟ ਦੀ ਚੀਜ਼ਾਂ ਵੇਖ ਲੋ ਅਗਰ ਆਪਾਂ। ਲੇਟ ਬਿੱਲ ਪੇ ਕਰਦੇ ਹਾਂ ਜਾਂ ਕੋਈ ਟੈਕਸ ਲੱਗ ਜਾਂਦਾ। ਆਨਲਾਈਨ ਪੈਮੇਂਟ ਦੀ ਪੇਨਾਲਟੀ ਲਗਦੀ ਹੈ ਹੈਨਾ।
ਬਿਲਕੁਲ।
ਆਪਾਂ ਬਚਾ ਸਕਦੇ ਹਾਂ ਸਾਡੇ ਪੈਸੇ ਦੀ ਵੀ ਬੱਚਤ ਹੁੰਦੀ ਹੈ ਇਹਦੇ ਨਾਲ।
ਬਿਲਕੁਲ ਬਿਲਕੁਲ ਜੀ
ਹਾਂਜੀ
ਹੁਣ ਬੰਦਾ ਕਿੱਧਰੇ ਬਿਜ਼ੀ ਹੈਗਾ ਮੰਨ ਲਓ ਅੱਜ ਦੀ ਡੇਟ ਹੈਗੀ ਅੱਜ ਡੇਟ ਨਿਕਲ ਗਈ ਕੱਲ ਤਾਂ ਪੈਨਲਟੀ ਪੈਣੀ ਹੈ ਅਸੀ ਪਹਿਲੇ ਟਾਈਮ ਟੇਬਲ ਬਣਾਇਆ ਹੁੰਦਾ ਕਿ ਇਸ ਟਾਈਮ ਮੈਂ ਉੱਥੇ ਜਾਣਾ ਹੈਗਾ ਠੀਕ ਹੈ ਨਾ ਪੈਨਲਟੀ ਬਚ ਦੀ ਪੈਸੇ ਬਚਦੇ ਤੁਹਾਡੇ
ਕੋਈ ਅਚਾਨਕ ਆਉਣ ਵਾਲੀ ਮੁਸ਼ਕਿਲ ਲੱਗਦਾ ਹੀ ਆਪਾਂ ਕੰਮ ਨਿਪਟਾਇਆ ਹੋਏਗਾ। ਅਵੇਅਰਨੈਸ ਵੀ ਵੱਧਦੀ ਹੈ ਸਾਨੂੰ ਪਤਾ ਹੁੰਦਾ ਹੈ ਕਿ ਸਾਡਾ ਕਿੰਨਾ। ਕਿੰਨੀ ਰਫਤਾਰ ਚ ਆਪਾਂ ਕੰਮ ਕਰ ਸਕਦੇ ਹਨਾ। ਕਰਕੇ ਇਹ ਚੀਜ਼ ਪਤਾ ਲੱਗ ਜਾਂਦੀ ਕਿ ਸਾਡੀ ਕਿੰਨੀ ਕੁ। ਉਹ ਹੈਗੀ ਕਿ ਆਪਾਂ ਕਿੰਨੇ ਟਾਈਮ ਚ ਕਿੰਨਾ ਕੰਮ ਕਰ ਸਕਦੇ ਹਾਂ ਕਿੰਨੀ ਰਫਤਾਰ।
ਹਾਂਜੀ ਬਿਲਕੁਲ ਸਹੀ ਗੱਲ ਹੈ।
ਤੇ ਅਗਰ ਆਪਾਂ ਇੱਕ ਟਾਈਮ ਟੇਬਲ ਦੇ ਨਾਲ ਚੱਲਾਂਗੇ। ਤੇ ਸਾਡਾ ਆਲਸਪਣ ਬਿਲਕੁਲ ਹੀ ਖ਼ਤਮ ਹੋ ਜਾਏਗਾ।
ਬਿਲਕੁਲ ਜੀ ਆ ਆਲਸ ਦਾ ਕੰਮ ਹੈਗਾ ਵਾ।
ਹਾਂਜੀ ਇਹ ਕੰਸਿਸਟੈਂਸੀ ਬਣੀ ਰਹੇਗੀ ਹਨਾ ਮਤਲਬ। ਸਥਿਰਤਾ ਬਣੀ ਦੇਗੀ ਕੰਮ ਦਾ ਨਾਲ ਕੰਮ ਕਰਕੇ।
ਹਾਂਜੀ।
ਲੰਬੇ ਸਫਲਤਾ ਲੰਬੇ ਸਮੇਂ ਦੀ ਸਫਲਤਾ ਹੈ ਚੀਜ਼ ਮਤਲਬ। ਤੇ ਚੀਜ਼ ਸਫਲ ਹੋਣ ਨੂੰ ਕਿੰਨਾ।
ਤਾਂ ਬਹੁਤ ਜ਼ਰੂਰੀ ਹੈਗਾ ਟਾਈਮ ਦੇ ਬਚਾਅ ਕਰੇਗਾ ਉਹੀ। ਬਸ ਉਹ ਹੀ ਦੂਸਰੇ ਕੰਮਾ ਚਲਾਏਗਾ ਤੇ ਅੰਨੇਵਾ ਕਰਦਾ ਰਹੇਗਾ ਫਿਰ ਤਾਂ।
ਹੁਣ ਤੁਸੀਂ ਇਹ ਦੇਖੋ ਕਿ ਬੱਚੇ ਸਕੂਲ ਲਈ ਲੇਟ ਹੋ ਜਾਂਦੇ ਨੇ ਉਹ ਇਕਦਮ ਐਕਟਿਵਾ ਜਾ ਬਾਈਕ। ਕਿਦਾਂ ਭਜਾਦੇ ਨੇ ਉਹ ਐਂ ਨੀ ਦੇਖਦੇ ਆਪ ਹੈਲਥ ਦਾ ਕੁਛ ਵੀ। ਕਿ ਆਪਾਂ ਸਮੇਂ ਨਾਲ ਆਪਣਾ ਨਿਕਲੀਏ ਘਰੋਂ ਉੱਧਰ ਵੀ ਜਾਣਾ ਆਪਾਂ। ਲੇਟ ਹੋ ਰਿਹਾ ਤੇ ਆਪਾਂ ਸਮੇਂ ਸਿਰ ਨਿਕਲੀਏ ਤੇ ਇਹ ਚੀਜ਼ਾਂ ਹੋਣਗੀਆਂ ਹੀ।
ਹਾਂਜੀ ਬਿਲਕੁਲ ਸਹੀ ਗੱਲ ਹੈ ਜੀ।
ਹਾਂਜੀ-ਹਾਂਜੀ।
ਹਰ ਕੰਮ ਵਿੱਚ ਟਾਈਮ ਦੀ ਨਾ ਬਹੁਤ ਇੰਪੋਰਟੈਂਟ ਹੈਗੀ ਹੈ ਟਾਈਮ ਬਹੁਤ ਜ਼ਰੂਰੀ ਹੈ ਹਰ ਚੀਜ਼ ਵਿਚ।
ਔਰ ਸਾਨੂੰ ਨਾ ਮਤਲਬ ਆਜ਼ਾਦ-ਆਜ਼ਾਦ ਫੀਲ ਹੋਏਗਾ ਜੇ ਅਗਰ ਆਪਾਂ ਟਾਈਮ ਦੇ ਨਾਲ ਚੱਲਾਂਗੇ ਨਾ ਤਾਂ ਸਾਨੂੰ ਬੰਨਿਆ ਹੋਇਆ। ਫੀਲ ਨਹੀਂ ਹੋਏਗਾ ਕਿ ਹਾਂ ਕਿ ਆਪਾਂ ਇਹ ਵੀ ਕੰਮ ਕਰਨਾ ਉਹ ਵੀ। ਕੰਮ ਕਰਨਾ ਉਹ ਵੀ ਰਹਿ ਗਿਆ, ਉਹ ਵੀ ਰਹਿ ਗਿਆ ਤੇ ਇਹਦੇ ਨਾਲ।
ਡਿਸਾਈਡ ਕੀਤਾ। ਤਾਂ ਅਸੀ ਇਸ ਟਾਈਮ ਤੋਂ ਲੈ ਕੇ ਏ ਕੰਮ ਕਰਨਾ ਫਿਰ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਨਾ।
ਹਾਂਜੀ-ਹਾਂਜੀ-ਹਾਂਜੀ ਉਹੀ ਨਾ ਜੀਵਨ ਵਿੱਚ ਅਨੁਸ਼ਾਸਨ ਮਤਲਬ। ਜਿਹੜਾ ਅਨੁਸ਼ਾਸਨ ਹੈ। ਉਹ ਮਤਲਬ ਅਗਰ ਅਗਰ ਆਪਾਂ ਇਹੀ ਜੀਵਨ ਚ ਲਿਆ ਲਿਆ ਨਾ ਸਾਡੀ ਮਾਨਸਿਕ ਸੰਤੁਸ਼ਟੀ ਔਰ ਖੁਸ਼ੀ ਸਾਨੂੰ ਜਿਹੜੀ ਮਿਲਦੀ ਹੈ ਨਾ ਉਹ ਅਲੱਗ ਲੈਵਲ
ਬਿਲਕੁਲ ਜੀ ਸਹੀ ਗੱਲ ਹੈ ਬਿਲਕੁਲ ਜੀ।
ਹਾਂਜੀ।
ਹਾਂਜੀ
ਹੋਰ ਤੁਸੀਂ ਦੱਸੋ ਹੋਰ ਕੋਈ ਪੁਆਇੰਟ
ਜਿਹੜੇ ਮਤਲਬ ਅਗਰ ਸਾਡੇ ਵੱਡੇ ਪ੍ਰੋਜੈਕਟ ਹੁੰਦੇ ਨੇ ਜਿਹੜੇ ਛੇ ਮਹੀਨੇ ਦੇ ਹੋਣਗੇ ਤੇ ਅਗਰ ਆਪਾਂ ਉਹੀ ਪਲੈਨਿੰਗ ਨਾਲ ਚੱਲਾਂਗੇ
ਹਾਂ ਦੋ ਚਾਰ ਮਹੀਨਿਆਂ ਚੋਂ ਕੰਪਲੀਟ ਹੋ ਜਾਣਗੇ ਤਾਂ ਗੱਲ ਸਹੀ ਹੈ ਜੀ
ਹਾਂਜੀ ਚਲੋ ਜੀ ਠੀਕ ਹੈ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਓਕੇ